ਤੇ ਹਾਂ।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
ਹੋਰ ਕਿਵੇਂ ਹੋ ਮੈਮ ਤੁਸੀਂ?
ਠੀਕ ਹੈ ਜੀ ਵਧੀਆ ਬਿਲਕੁਲ।
ਅੱਛਾ ਜੀ ਚਲੋ ਵਧੀਆ ਜੀ, ਹੋਰ ਤੁਹਾਡੇ ਸਾਰੇ ਪਰਿਵਾਰ ਦੇ ਮੈਂਬਰ ਕਿਵੇਂ ਨੇ ਜੀ।
ਠੀਕ ਨੇ ਜੀ ਵਧੀਆ।
ਅੱਛਾ ਜੀ ਚਲੋ ਵਧੀਆ ਗੱਲ ਹੈਗੀ, ਹੋਰ। ਤੁਸੀਂ ਕੀ ਕਰ ਰਹੇ ਸੀ?
ਅਸੀਂ ਕੁਛ ਨੀ ਕਰਦੇ ਸੀ ਵਿਹਲੇ ਤੀ, ਕੱਪੜੇ ਪ੍ਰੈੱਸ ਕਰਕੇ ਹਟਿਆ ਜੀ, ਹੁਣੋ।
ਅੱਛਾ ਜੀ ਅੱਛਾ ਕਿਤੇ ਜਾਣਾ ਤੁਸੀਂ ਨੇ ਅੱਜ।
ਨਹੀਂ ਜੀ ਅਸੀਂ ਕਾਲਾ ਗੁਰੂ ਘਰ ਗਏ ਸੀ।
ਅੱਛਾ ਜੀ ਅੱਛਾ।
ਸੁਖਮਨੀ ਸਾਹਿਬ ਦੇ ਪਾਠ ਚੱਲਦੇ ਸੀ ਭੋਗ 'ਤੇ ਗਏ ਸੀ ਅਸੀਂ ਪਹਿਲਾਂ।
ਅੱਛਾ ਜੀ ਅੱਛਾ।
ਇੱਕ ਰਿਸ਼ਤੇਦਾਰੀ 'ਚ ਜਾ ਕੇ ਆਏ ਸੀ।
ਅੱਛਾ ਜੀ।
ਹਾਂ ਕਿਉਂਕਿ ਫੇਰ ਜਦਾਂ ਆਪਾਂ ਕੇਡਾ ਇੱਕ ਵਾਰੀ ਕੱਪੜੇ ਪਾਲਾ ਨੇ ਉਹ ਧੋ ਕੇ ਤਾਂ ਰੱਖਣੇ ਪੈਂਦੇ ਨੇ।
ਹਾਂਜੀ ਹਾਂ ਹੁਣ ਤਾਂ ਬਿਲਕੁਲ ਧੋ ਕੇ ਰੱਖਣੇ ਪੈਂਦੇ ਨੇ ਜੀ। ਹਾਂਜੀ ਹਾਂ ਇੱਕ ਗੱਲ ਤਾਂ ਸਹੀ।
ਹਾਂ ਫੇਰ ਅਸੀਂ ਆਖਿਆ ਵੀ ਚੱਲ ਹੁਣ ਪ੍ਰੈੱਸ ਕਰਕੇ ਹੀ ਰੱਖ ਦਿੰਦੇ ਹਾਂ।
ਹਾਂਜੀ ਹਾਂ ਨਹੀਂ ਬਧ- ਵਧੀਆ ਗੱਲ ਹੈ।
ਹਾਂ ਵੀ ਕੀ ਪਤਾ ਫਿਰ ਵੀ ਆਪਾਂ ਨੂੰ ਕਦ ਪਾਉਣੇ ਆ ਜਾਣੇ ਕਈ ਵਾਰੀ ਲਾਈਟ ਹੁੰਦੀ ਆ ਕਈ ਵਾਰੀ ਹੁੰਦੀ ਨੀ।
ਹਾਂਜੀ ਹਾਂ ਇਹ ਤਾਂ ਬਿਲਕੁਲ ਬਣਦੀ ਐ ਆਪਣੇ ਨਾਲ ਜੀ।
ਕਿਉਂ ਕਰਨੀ ਤਾਂ ਦੁਬਾਰਾ ਵੀ ਪੈਂਦੀ ਐ ਜੀ ਥੋੜ੍ਹਾ ਜਿਹਾ ਫਿਰ ਜਲਦੀ ਹੋ ਜਾਂਦੀ ਐ।
ਹਾਂਜੀ ਹਾਂ। ਤੇ ਹੁਣ ਆਪਾਂ ਅੱਜ ਪਰਿਵਾਰ ਦੇ ਬਾਰੇ ਗੱਲ ਕਰਾਂਗੇ ਜੀ।
ਅੱਛਿਆ ਜੀ।
ਤੁਹਾਡੇ ਪਰਿਵਾਰ ਦੇ ਵਿੱਚ ਕੌਣ ਕੌਣ ਨੇ ਜੀ?
ਸਾਡੇ ਪਰਿਵਾਰ ਦੇ ਵਿੱਚ ਅਸੀਂ ਤਾਂ ਸਾਡੀ ਤਾਂ ਖਾਸੀ ਫੈਮਿਲੀ ਐ।
ਅੱਛਾ ਜੀ ਅੱਛਾ ਮਤਲਬ ਕਿ ਤੁਸੀਂ ਸਾਰਾ ਪਰਿਵਾਰ ਐ ਜਿਹੜਾ ਇਕੱਠੇ ਰਹਿਣੇ ਓ ਗੇ।
ਹਾਂਜੀ ਹੁਣ ਤਾਂ ਅਸੀਂ ਅਲੱਗ ਅਲੱਗ ਆ ਊ ਅਸੀਂ ਰਹਿੰਦੇ ਇਕੱਠੇ ਆ ਜੀ।
ਅੱਛਾ ਜੀ ਅੱਛਾ ਇੱਕ ਘਰ ਦੇ ਵਿੱਚ ਹੀ ਰਹਿਣੇ ਓ ਗੇ।
ਹਾਂਜੀ ਇੱਕ ਘਰ ਵਿੱਚ ਰਹਿਣੇ ਆ ਅਸੀਂ।
ਏ ਤਾਂ ਬਹੁਤ ਵਧੀਆ ਗੱਲ ਐ ਜੀ। ਅੱਜ ਕੱਲ ਤਾਂ ਲੋਕ ਨਹੀਂ ਕਿਸੇ ਨਾਲ ਕੋਈ ਰਹਿੰਦਾ ਹੀ ਨਹੀਂ ਹੈਗਾ।
ਨਾ ਜੀ ਨਾ ਰਹਿੰਦੇ ਨੀ ਹੈਗੇ ਮੌਸਮ ਏਦਾ ਬਹੁਤ ਫ਼ਰਕ ਪੈ ਗਿਆ ਜੀ ਹੁਣ।
ਹਾਂਜੀ ਹਾਂ। ਫਿਰ ਤਾਂ ਤੁਹਾਡੇ ਪਰਿਵਾਰ ਦੇ ਵਿੱਚ ਘੱਟੋ ਘੱਟ ਦਸ ਬਾਰਾਂ ਮੈਂਬਰ ਹੋਣੇ ਜੀ।
ਹਾਂਜੀ ਹੈਗੇ ਨੇ ਇੱਕ ਮੇਰੀ ਦਰਾਣੀ ਐ ਜੀ ਉਹਦੇ ਦੋ ਲੜਕੇ ਨੇ।
ਅੱਛਾ ਜੀ ਅੱਛਾ ਫਿਰ ਅੱਗੇ ਉਹਨਾਂ ਦੇ ਵਿਆਹ ਹੋ ਰਹੇ ਹੋਣੇ ਜੀ ਹਾਂਜੀ। ਅੱਛਾ ਜੀ ਅੱਛਾ।
ਕ ਨੂੰਹਾਂ ਦੇ ਬੱਚੇ ਹੋ ਗਏ ਜੀ ਬੇਟਾ ਬੇ ਇੱਕ ਕੋਲੇ ਬੇਟਾ ਇੱਕ ਕੋਲੇ ਬੇਟੀ।
ਅੱਛਾ ਜੀ ਅੱਛਾ ਫੇਰ ਤਾਂ ਬਹੁਤ ਵਧੀਆ ਫਿਰ ਤਾਂ ਤੁਹਾਡਾ ਪਰਿਵਾਰ ਬਹੁਤ ਵੱਡਾ। ਅੱਛਾ ਜੀ ਅੱਛਾ ਚਲੋ ਵਧੀਆ ਗੱਲ ਐ ਜੀ।
ਠਾਕ ਨੇ ਵਧੀਆ।
ਓ ਵੀ ਅੱਛਾ ਕਾਫ਼ੀ ਉਮਰ ਦੇ ਹੋ ਰਹੇ ਨੇ ਜੀ।
ਹਾਂਜੀ ਓ ਹੋ ਰਹੇ ਨੇ ਸੱਤਰ ਅੱਸੀ ਦੇ ਲਵੇ ਜੀ।
ਅੱਛਾ ਜੀ।
ਹਾਂ।
ਚਲੋ ਵਧੀਆ ਗੱਲ ਐ।
ਊ ਵਧੀਆ ਫਿਰਦੇ ਤੁਰਦੇ ਨੇ ਜੀ।
ਅੱਛਾ ਜੀ ਅੱਛਾ ਸਿਹਤ ਵਧੀਆ ਗੀ ਉਹਨਾਂ ਦੀ ਪੂਰੀ। ਅੱਛਾ ਜੀ ਚਲੋ ਵਧੀਆ ਗੱਲ ਐ ਗੀ। ਫੇਰ ਤਾਂ ਤੁਹਾਨੂੰ ਬਹੁਤ ਵਧੀਆ ਪਰਿਵਾਰ ਦੇ ਵਿੱਚ।
ਹਾਂਜੀ। ਤੇ ਆਪਣੇ ਇੱਕ ਬੇਟੀ ਏ ਜੀ ਉਹ ਵਿਆਹ ਰੱਖੀ ਐ
ਅੱਛਾ ਜੀ ਅੱਛਾ
ਇੱਕ ਬੇਟੀ ਆਪਣੀ ਕਮਾਰੀ ਐ ਜੀ ਅਜੇ
ਹਾਂਜੀ ਹਾਂ ਵਧੀਆ ਗੱਲ ਆ ਚਲੋ
ਬੇਟਾ ਆਪਣਾ ਬਾਰੇ ਗਿਆ ਹੋਇਆ ਜੀ
ਅੱਛਾ ਜੀ ਅੱਛਾ
ਹਾਂਜੀ
ਚਲੋ ਵਧੀਆ ਗੱਲ ਐ ਗੀ।
ਨਾ ਵਧੀਆ ਟੈਮ ਪਾਸ ਹੋ ਰਿਹਾ ਜੀ
ਹਾਂਜੀ-ਹਾਂਜੀ ਹਾਂ ਇਹ ਤਾਂ ਗੱਲ ਸਹੀ ਐ, ਫੇਰ ਜਿਹੜੇ ਥੋਡੇ ਪਰਿਵਾਰ ਦੇ ਦੂਜੇ ਮੈਂਬਰ ਨੇ ਗੇ ਉਹ ਵੀ ਕੋਈ ਕੰਮ ਕਾਰ ਕਰਦੇ ਨੇ ਜਾਂ ਕੋਈ ਖੇਤੀ ਵਗੈਰਾ ਹੀ ਕਰਦੇ ਨੇ
ਉਹ ਖੇਤੀ ਵਗੈਰਾ ਹੀ ਕਰਦੇ ਨੇ ਜੀ
ਅੱਛਾ ਜੀ ਅ
ਹਾਂ, ਇੱਕ ਬਹੁ ਤਾਂ ਸਾਡੀ ਨੂੰਹ ਲੱਗਦੀ ਐ ਜਿਹੜੀ ਜੋਬ ਕਰਦੇ ਐ ਜੀ
ਅੱਛਾ ਜੀ ਅੱਛਾ ਦੂਜੀ
ਹਾਂ ਦੂਜੇ ਘਰ ਦੇ ਕੰਮ ਕਰਦੇ ਨੇ
ਅੱਛਾ ਜੀ ਚਲ
ਹਾਂ ਤੇ ਮੁੰਡੇ ਵੀ ਖੇਤੀ ਦੇ ਹੀ ਕੰਮ ਕਰਦੇ ਨੇ
ਹਾਂਜੀ ਹਾਂ ਬਹੁਤ ਵਧੀਆ ਜੀ
ਹਾਂ ਹੁਣ ਵੀ ਲੱਗ ਰਹੇ ਨੇ ਜੀ ਝੋਨਾ ਲਾਉਣ
ਹਾਂਜੀ ਹਾਂ ਵਧੀਆ ਗੱਲ ਐ ਹਾਂ ਝੋਨੇ ਦਾ ਸੀਜ਼ਨ ਐ ਹੁਣ ਚਲੋ ਵਧੀਆ ਗਾ ਫਿਰ ਤਾਂ ਤੁਸੀਂ ਸਾਰੇ ਪਰਿਵਾਰ ਵਧੀਆ ਰਲ਼ ਮਿਲ ਕੇ ਰਹਿੰਨੇ ਔ ਗੇ
ਹਾਂਜੀ ਹਾਂ-ਹਾਂ
ਚਲੋ ਵਧੀਆ ਗਾ, ਵਧੀਆ ਸੋਡਾ ਪਿਆਰ ਬਣਿਆ
ਹਾਂ ਜੀ ਹਾਂ ਜੀ,
ਕਿਉਂਕਿ ਹਰ ਮੁਸੀਬਤ ਦੇ ਵਿੱਚ ਆਪਣੇ ਪਰਿਵਾਰ ਦੇ ਮੈਂਬਰ ਨੇ ਜਿਹੜੇ ਉਹੀ ਕੰਮ ਆਉਂਦੇ ਨੇ ਆਪ
ਹਾਂਜੀ ਹਾਂ ਉਹੀ ਕੰਮ ਆਉਂਦੇ ਨੇ ਸਾਡਾ, ਤੇ ਇੱਕ ਦੂਜੇ ਬਿਨਾਂ ਜੀ ਵੀ ਨੀ ਲੱਗਦਾ ਜੀ ਕੱਲਿਆਂ ਦਾ
ਸਹੀ ਗੱਲ ਐ ਮੈਂ ਇਹ ਤਾਂ ਜੀ
ਜੇ ਅਸੀਂ ਕਿਤੇ ਚਲੇ ਜਾਣਾ ਐ ਤਾਂ ਔ ਕਹਿ ਕਹਿ ਦਿੰਦੇ ਨੇ ਤੁਸੀਂ ਆਏ ਨੀ ਮਗਰੇ ਫੋਨ ਖੜਕਾ ਦਿੰਦੇ ਨੇ ਤੁਸੀਂ ਆਏ ਨੀ ਸਾਡਾ ਜੀਅ ਨੀ ਲੱਗ ਰਿਆ
ਅੱਛਾ ਜੀ ਅੱਛਾ
ਹੁਣ ਬਿਮਾਰ ਹੋਗੇ ਸੀ।
ਹਾਂਜੀ
ਦਾਖਲ ਰੱਖੇ ਨੇ ਨਾ ਛੇ ਸੱਤ ਦਿਨ ਬਸ ਸਾਨੂੰ ਵੀ ਘਰੇ ਐ ਰਿਹਾ ਕਰੇ ਵੀ ਕੋਈ ਨੀ ਹੈਗਾ ਵੀ ਜਨੋ ਕੱਲੇ ਜੇ ਬੈਠੇ
ਹਾਂਜੀ ਹਾਂ-ਹਾਂ, ਫਿਰ ਉਹ ਆਪਾਂ ਨੂੰ ਆਦਤ ਪੈ ਜਾਂਦੀ ਐ ਗੀ।
ਤੇ
ਐਵੇਂ ਲੱਗਦਾ ਵੀ ਅੱਜ ਉਹ ਘਰੇ ਨੀ ਹੈਗੇ ਆਪਣਾ ਤਾਂ ਜੀਅ ਨਹੀਂ ਲੱ
ਹਾਂਜੀ ਹਾਂ,
ਕਿਉਂਕਿ ਆਪਾਂ ਪਰਿਵਾਰ ਦੇ ਵਿੱਚ ਜਿਹੜੀਆਂ ਨੇ ਗੱਲਾਂ ਬਾਤਾਂ ਸਾਰੀਆਂ ਕਰਦੇ ਆਂ ਗੇ ਕੁਛ ਉਹਨਾਂ ਦੇ ਫਿਰ ਅੱਗੇ ਬੱਚੇ ਹੋਗੇ ਬੱਚਿਆਂ ਨਾਲ ਵਧੀਆ ਜੀਅ ਲੱ
ਹਾਂਜੀ ਹਾਂ ਹੈ ਤਾਂ ਹੈ ਜੀ
ਅੱਜ-ਕੱਲ੍ਹ ਦੇ ਬੱਚੇ ਵੀ ਚਰਪਰੇ ਨੇ ਗੇ ਪੂਰੇ
ਹਾਂਜੀ ਹਾਂ ਨਾ ਵਧੀਆ ਆਦਰ ਸਤਿਕਾਰ ਕਰਦੇ ਨੇ ਜੀ ਬੱਚੇ
ਹਾਂਜੀ ਹਾਂ ਬਹੁਤ ਤ ਵਧੀਆ ਐ ਜੀ।
ਇੱਥੇ ਆਲੇ-ਦਾਲੇ ਖੇਡਦੇ ਵੀ ਰਹਿੰਦੇ ਨੇ।
ਅੱਛਾ ਜੀ ਅੱਛਾ
ਤੇ ਖੇਡ ਲ ਕਦੀ ਖੇਡਾਂ ਨਾਲ
ਫੇਰ ਲਾ ਲਓ ਵੀ ਤੁਹਾਡੇ ਘਰ ਚ ਪੂਰੀ ਗੈਮਲ-ਗੈਮਲ ਹੁੰਦੀ ਹੈ।
ਹਾਂਜੀ, ਕਦੇ ਪੈਟਬੋਲ ਖੇਡਦੇ ਬੱਚੇ
ਅੱਛਾ ਜੀ ਅੱਛਾ ਹਾਂਜੀ-ਹਾਂਜੀ
ਹਾਂਜੀ
ਚਲੋ ਵਧੀਆ ਗੱਲ ਹੈਗੀ। ਇਹ ਤਾਂ ਸਾਰਿਆਂ ਨਾਲੋਂ ਵਧੀਆ ਹੈਗਾ, ਪਰਿਵਾਰ ਦਾ ਫੇਰ ਜਿਹੜੇ ਤੁਹਾਡੇ ਕੋਈ ਆਲੇ ਦੁਆਲੇ ਨੇ ਉਹ ਵੀ ਐਵੇ ਹੀ ਰਹਿੰਦੇ ਨੇ, ਕਿ ਉਹਨਾਂ ਦੇ ਪਰਿਵਾਰ ਨੇ ਜਿਹੜੇ ਅਲੱਗ-ਅਲੱਗ ਨੇ
ਨਾ, ਐਵੀਂ ਰਹਿੰਦੇ ਨੇ ਜੀ ਸਾਡੇ ਨਾਲ ਲੱਗਦੇ ਨੇ, ਜਿਹੜੇ ਹਾਂ, ਉਹ ਵੀ ਇਕੱਠੇ ਰਹਿੰਦੇ ਨੇ ਜੀ
ਚਲੋ ਬਹੁਤ ਵਧੀਆ ਗੱਲ ਹੈ। ਫਿਰ ਤਾਂ ਇੱਥੇ ਤਾਂ ਸਾਡੇ ਸਾਰੇ ਨੇ ਜਿਹੜੀ ਉਹੀ ਇਕੱਲੇ-ਇਕੱਲੇ ਰਹਿੰਦੇ ਨੇ। ਨਾ, ਕੋਈ ਕਿਸੇ ਦੇ ਆਉਣਾ ਨਾ ਕੋਈ ਜਾਣਾ, ਬਸ ਆਪਣੇ ਹੀ ਘਰੇ ਰਹਿਣਾ ਹੁੰਦਾ ਹੈਗਾ।
ਅੱਛਾ ਜੀ।
ਹਾਂਜੀ, ਹਾਂਫੇਰ ਤਾਂ ਲਾ ਲਓ ਵੀ ਜੀਅ ਵੀ ਨਹੀਂ ਲੱਗਦਾ ਮੈਨੂੰ ਥੋਡਾ ਸੁਣ ਲਗੇ ਲੱਗਿਆ ਵੀ ਕਿੰਨਾ ਜ਼ਿਆਦਾ ਵਧੀਆ ਲੱਗਦਾ ਹੈਗਾ। ਇੱਥੇ ਤਾਂ
ਜੀ, ਹਾਂ ਨਾ ਅਸੀਂ ਚਲੇ ਵੀ ਜਾਂਦੇ ਹਾਂ। ਜੀ ਜਦੋਂ ਟਾਈਮ ਲੱਗੇ।
ਹਾਂਜੀ-ਹਾਂਜੀ
ਵੀ ਇੱਕ ਦੂਜੇ ਦੇ ਘਰ
ਅੱਛਾ ਜੀ ਅੱਛਾ, ਚਲੋ ਵਧੀਆ ਗੱਲ ਹੈਗੀ, ਇਹ ਤਾਂ
ਵੀ ਉਦੋਂ ਜਾਂਦੇ ਹਾਂ। ਨਾ ਜਦ ਕਿਤੇ ਠੰਡ ਠੁੰਡ ਹੁੰਦੀ ਹੈ। ਮਾੜੀ ਮੋਟੀ
ਜੀ, ਹਾਂ। ਉਦੋਂ ਹੀ ਜਾਇਆ ਜਾਂਦਾ, ਜਾਂ ਫਿਰ ਸ਼ਾਮ ਦੇ ਟਾਈਮ ਜਾਇਆ ਜਾਂਦਾ ਹੈ। ਗਾ ਜਦੋਂ ਆਪਾਂ ਕੰਮਾਂ ਤੋਂ ਫ੍ਰਰੀ ਹੋ ਜਾਣੇ ਹਾ।
ਹਾਂਜੀ, ਹਾਂ।
ਨਾ ਵਧੀਆ ਗੱਲ ਹੈ। ਜੀ ਫੇਰ ਤੁਹਾਡੀਆਂ ਨੂੰਹਾਂ ਵੀ ਸਾਡਾ ਆਦਰ ਸਤਿਕਾਰ ਕਰਦੀਆਂ ਹੋਣੀਆਂ।
ਹਾਂਜੀ, ਹਾਂ।
ਅੱਛਾ ਜੀ ਚਲੋ ਵਧੀਆ ਗੱਲ ਹੈਗੀ।
ਤੇ ਉਹਨਾਂ ਦੇ ਰਿਸ਼ਤੇਦਾਰ ਵੀ ਵਧੀਆ ਕਰਦੇ ਨੇ ਜੀ, ਅੱਗੇ
ਫੇਰ ਤਾਂ ਬਹੁਤ ਵਧੀਆ ਜੀ, ਚਲੋ ਤੁਸੀਂ ਵਧੀਆ ਵਰਤ ਦਿਓਗੇ ਉਹਨਾਂ ਦੇ ਨਾਲ ਹਨਾ।
ਸਾਨੂੰ ਐਂ ਦੂਸਰੇ ਸਮਝਦੇ ਨੀ ਨਾ ਜੀ ਉਹ ਆਪਦੀ ਸਮਝਦੇ।
ਹਾਂਜੀ, ਹਾਂ ਫਿਰ ਜਦੋਂ ਤੁਸੀਂ ਹੁਣ ਇੱਕ ਪਰਿਵਾਰ ਇੱਕ ਘਰ ਦੇ ਵਿੱਚ ਰਹਿਣੇ ਹੋਗੇ। ਫੇਰ ਦੂਸਰੇ ਤਾਂ ਕਿਵੇਂ ਸਮਝਣਗੇ।
ਹਾਂਜੀ। ਅਤੇ ਬਹੂ ਦੀ ਭੈਣ ਦੀ ਦਾਦੀ ਦੀ ਡੈਥ ਹੋ ਗਈ ਹੈ। ਅੱਜ ਕੱਲ੍ਹ
ਅੱਛਾ ਜੀ।
ਉਹਨਾਂ ਨੇ ਫ਼ੋਨ ਕਰਿਆ ਤੇ, ਵੀ ਸਾਰਿਆਂ ਨੂੰ ਲੈ ਕੇ ਆਉਣਾ ਭੋਗ ਤੇ
ਅੱਛਾ ਜੀ ਲੈ ਦੇਖਲੋ
ਹਾਂ, ਮੈ ਕਿਹਾ ਵੀ ਇੰਨੇ ਜਣੇ ਆਪਾਂ ਕੀ ਕਰਾਂਗੇ, ਜਾ ਕੇ
ਹਾਂ, ਵੀ ਔਖਾ ਹੋ ਜਾਂਦਾ ਹੈਗਾ।
ਹਾਂਜੀ, ਵੀ ਗਰਮੀ ਦਾ ਮਹੀਨਾ
ਹਾਂਜੀ, ਹਾਂ।
ਹਾਂਜੀ, ਉਹ ਕਹਿੰਦੇ ਵੀ ਨਹੀਂ ਮੰਮੀ ਸਾਰਿਆਂ ਨੂੰ ਕਿਹਾ, ਉਹਨਾਂ ਨੇ ਮੋੜ -ਮੋੜ ਕੇ
ਅੱਛਾ ਜੀ।
ਹਾਂ ਵੀ ਤੇਰੇ ਮੰਮੀ, ਉਹਦੀਆਂ ਸਾਰੀਆਂ ਲੈ ਕੇ ਆਉਣੀਆਂ ਨੇ ਭੋਗ 'ਤੇ
ਹਾਂਜੀ ਹਾਂ ਦੇਖਲੋ, ਵੀ ਫਿਰ ਕਿੰਨਾ ਜ਼ਿਆਦਾ
ਹਾਂਜੀ ਹਾਂ, ਨਾ ਜੀ ਰਿਸ਼ਤੇਦਾਰ ਸਾਡੇ ਸਾਰੇ ਵਧੀਆ ਨੇ,
ਵਧੀਆ ਗੱਲ ਏ, ਤੇ
ਕਿ ਮਿਲਦੇ ਨੇ,
ਫੇਰ ਦੇਖਲੋ, ਕਿੰਨਾ ਵਧੀਆ ਕਿਉਂਕਿ, ਜਦੋਂ ਤੁਸੀਂ ਇਕੱਠੇ ਪਰਿਵਾਰ ਜੇ ਰਹਿ ਰਹੇ ਹੋ, ਤੁਹਾਡਾ ਆਦਰ ਸਤਿਕਾਰ ਵੀ ਹੋ ਰਿਹਾ ਤੇ, ਦੂਸਰਾ ਫੇਰ, ਤੁਹਾਡੀਆਂ ਜਿਹੜੀਆਂ ਰਿਸ਼ ਰਿਸ਼ਤੇਦਾਰੀਆਂ ਨੇ, ਉਹ ਵੀ ਬਹੁਤ ਵੱਧ ਰਹੀਆਂ ਨੇ, ਹਾਂਜੀ। ਕਿਉਂਕਿ ਚਲੋ, ਐਵੇਂ ਹੈਗਾ ਵੀ ਵਧੀਆ ਆਪਾਂ ਨੂੰ, ਆਉਣਾ -ਜਾਣਾ ਸਾਰਾ ਕੁਛ ਸੌਖਾ ਹੋ ਜਾਂਦਾ
ਹਾਂਜੀ, ਹਾਂ। ਫਿਰ ਅਸੀਂ, ਇਕੱਠੇ ਜਾਂਦੇ ਹਾਂ ਨਾ, ਜੀ ਇਕੱਠੇ ਆਉਦੇ ਹਾਂ ਅਸੀਂ ਜੇ ਕਿਸੇ ਦੀ ਮੇਰਿਜ ਤੇ, ਜਾਣਾ ਅਸੀਂ ਤਾਂ ਵੀ, ਇਕੱਠਿਆਂ ਨੇ ਜਾਣਾ
ਹਾਂਜੀ ਹਾਂ, ਵਧੀਆ ਗੱਲ ਹੈਗੀੀ
ਦੁਖ ਦੇ- ਸੁਖ ਦੇ ਜਾਣਾ ਤਾਂ ਵੀ, ਇਕੱਠਿਆਂ ਨਹੀਂ ਜਾਣਾ
ਹਾਂਜੀ ਹਾਂ, ਨਾਲੇ ਸਾਰੇ ਕਹਿ ਦਿੰਦੇ ਨੇ ਵੀ, ਇਕੱਠੇ ਜਾਂਦੇ, ਬਹੁਤ ਵਧੀਆ ਲੱਗਦੇ ਨੇ, ਦੂਜੇ ਨੂੰ, ਦੇਖਣ ਵਾਲੇ ਨੂੰ ਐਂ ਲਗਦਾ ਵੀ ਇਹਨਾਂ, ਦਾ ਪਰਿਵਾਰ ਹੈ ਜਿਹੜਾ ਉਹ, ਕਿੰਨਾ ਵਧੀਆ ਹੈਗਾ
ਹਾਂਜੀ, ਆਪਣੇ ਤਾਂ ਜੇ ਕੋਈ ਨਵਾਂ ਰਿਸ਼ਤੇਦਾਰ ਆਉਂਦਾ ਹੈ ਜੀ, ਕਿਸੇ ਵਿਆਹ ਸਾਦੀ ਨੂੰ ਕਹਿ ਦਿੰਦੇ ਹ ਵੀ ਭਾਈ, ਸਾਡੀ ਤਾਂ ਇਹ ਜੀ ਫੈਮਿਲੀ, ਬਹੁਤ ਵੱਡੀ ਹੈ
ਹਾਂਜੀ, ਹਾਂ ਇਹ ਗੱਲ ਤਾਂ, ਹੈਗੀ ਹੈ ਜ
ਹਾਂਜੀ, ਵੀ ਸਾਡਾ ਪਰਿਵਾਰ ਥੋੜ੍ਹਾ ਜਿਹਾ ਜ਼ਿਆਦਾ, ਵੱਡਾ
ਵਧੀਆ ਗੱਲ ਹੈ ਜੀ, ਤੁਹਾਡੇ ਪਿਆਰ ਦੀ ਪਰਿਵਾਰ ਦੇ ਵਿੱਚ ਪਿਆਰ ਹੈਗਾ, ਵਧੀਆ ਕੰਮ ਕਾਰ ਸਾਂਝੇ ਕਰਦੇ ਹੋਗੇ ਤੁਸੀਂ
ਹਾਂਜੀ।
ਥੋੜ੍ਹਾ ਮੁਸ਼ਕਲਾਂ ਚ, ਇਹ ਹੀ ਸਾਥ ਦਿੰਦੇ ਨੇ ਗੇ
ਹਾਂਜੀ ਹਾਂ, ਸਾਡੇ ਤਾਂ ਵੀ ਜੇ ਛੋਟਾ ਘਣਾ ਪ੍ਰੋ ਪ੍ਰੋਗਰਾਮ ਹੋਵੇ ਜੀ, ਚਾਲੀ ਪੰਜਾਹ ਬੰਦੇ, ਆਮ ਹੀ ਹੋ ਜਾਂਦੇ ਨੇ,
ਹਾਂਜੀ, ਹੁਣ ਫਿਰ ਉਹ ਪਰਿਵਾਰ ਵੱਡਾ ਹੈਗਾ, ਘਰ ਦੀ ਤਾਂ ਕਰਕੇ, ਹੁੰਦਾ ਹੈਗਾ ਏ,
ਤਾਂਹੀ ਤਾਂ ਕਹਿੰਦਾ, ਜੀ ਵੀ ਚਾਲੀ ਪੰਜਾਹ ਘਰ ਦੀ ਹੋ ਜਾਂਦੇ ਨੇ ਮੈਂਬਰ ਜਦ ਕੋਈ, ਛੋਟਾ ਪ੍ਰੋਗਰਾਮ ਹੁੰਦਾ
ਨਹੀਂ, ਵਧੀਆ ਗੱਲ ਹੈ ਹੀ, ਦੂਜਿਆਂ ਨਾਲੋਂ ਪਰਿਵਾਰ ਆਪਣਾ, ਸਭ ਤੋਂ ਪਹਿਲਾਂ ਹੈਗਾ
ਹਾਂਜੀ।
ਹਮ, ਨਹੀਂ ਬੱਚਿਆ ਬਹੁਤ ਵਧੀਆ ਈ ਕਿਉਂਕਿ, ਅੱਜ -ਕੱਲ੍ਹ ਦੇ ਲੋਕ ਬਹੁਤ ਘੱਟ ਰਹਿੰਦੇ ਨੇ, ਕਿਉਂਕਿ, ਲੜਾਈ ਝਗੜੇ ਹੋ ਜਾਂਦੇ ਨੇ, ਉਹ ਅਲੱਗ -ਅਲੱਗ ਹੋ ਜਾਂਦੇ ਨੇ,
ਹਾਂਜੀ, ਹਾਂ। ਫੇਰ, ਸਾਡੇ ਐਵੇਂ ਹੈ ਜੀ ਵੀ ਇੱਕ ਦੂਸਰੇ ਸਰ ਇਹਦੀ ਕੋਈ, ਸਾਡੇ ਗੱਲ ਐਵੇਂ ਦੀ ਕੋਈ ਕਰਦਾ ਨਹੀਂ
ਹਾਂਜੀ, ਹਾਂ ਵਧੀਆ ਗੱਲ ਐ
ਹਾਂ, ਨਹੀਂ ਤਾਂ ਲੋਕ ਹੁਣ, ਇੱਕ -ਦੂਜੇ ਦੀ ਜੀ ਚੁਗਲੀ ਲਾਲੋ ਵੱਡ ਹੜ ਮਲਾ ਲਓ, ਬੜੀ ਜਿਆਦਾ ਕਰਦੇ ਨੇ। ਵੀ ਸਾਡਾ ਐਵੇਂ ਦਾ ਪਰਿਵਾਰ ਨੇ ਹਾਂਜੀ।
ਠੀਕ ਹੈ ਮੈਮ, ਚਲੋ ਆਪਾਂ ਨੈਕਸਟ ਕੋਲ 'ਤੇ ਮਿਲਦੇ ਹਾਂ ਜੀ।
ਠੀਕ ਹੈ ਜੀ।
ਠੀਕ ਹੈ ਜੀ।